ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋਰ, ਕੀ ਹਾਲ ਚਾਲ? ਕੀ ਕਰ, ਮੈਂ ਠੀਕ ਹਾਂ, ਤੁਸੀ ਸੁਣਾਓ ਕੀ ਕਰ ਰਹੇ ਸੀ?
ਮੈਂ ਬਸ, ਹੁਣੇ ਮਾਰਕੀਟ ਤੋਂ ਆ ਕੇ ਬੈਠੀ ਸੀਗੀ, ਹੁਣ ਬਸ, ਬੈਗ ਵਗੈਰਾ ਖਾਲੀ ਕਰਨ ਲਗੀ ਸੀ, ਕਿਉਕਿ ਅੱਜ- ਕੱਲ, ਲ ਰਦਾਨ ਨਾ ਮਾਰਕੀਟ ਚੋਂ ਦੇਂਦੇ ਨੀ ਹੈਗੇ ਨੇ, ਪੋਲੀਥਨ ਵਗੈਰਾ ਬੈਨ ਹੋ ਗਏ ਨੇ, ਕਹਿੰਦੇ ਨੇ ਨਹੀ ਅਸੀ, ਨਹੀ ਦੇਣਾ ਹੈਗਾ, ਤੇ ਘਰੋ ਹੀ ਆਪ ਫਿਰ ਬੈਗ ਲੈ ਕੇ ਜਾਂਦੀ ਹੈਗੀ ਆਂ, ਉਹਦੇ 'ਚ ਹੀ ਸਾਰਾ ਕੁਛ ਪੁਆ ਲਉ। ਤੇ ਫਿਰ ਉਹਦੇ ਚ ਵੀ, ਪੋਲੀਥਨ ਵਗੈਰਾ ਵਿਚ ਰਖ ਲਓ, ਨਾ ਕੋਈ ਇਕ ਅੱਧਾ ਕਿ ਕੋਈ ਚੀਜ ਹੈਗੀ ਆ, ਅਲੱਗ ਕਰਕੇ ਕੇ ਰੱਖਣੀ ਹੈਗੀ ਹੈ, ਤੇ ਉਹਦੇ 'ਚ ਪਾ ਲਉ ਤੇ ਸਿੱਧਾ ਕਹਿੰਦੇ ਨਈ, ਅਸੀ ਪੋਲੀਥੀਨ 'ਚ ਪਾ ਕੇ ਨਾ, ਤੁਸੀ ਬੈਗ 'ਚ ਆਪਣੇ ਪੁਆ ਲਵੋ ਘਰ ਜਾ ਕੇ ਆਪੇ ਅੱਡ - ਅੱਡ, ਕਰਦੇ ਰਹਿਣਾ। ਸਭ ਮਿਕਸ ਕਰ ਦਿੰਦੇ ਨੇ, ਸਭ ਅਲੱਗ - ਅਲੱਗ, ਕਰਨਾ ਹੈਗਾ। ਤੇ ਉਹੀ ਬਸ ਕਰਨ ਹੀ ਲਗੀ ਸੀ ਗੀ, ਹੋਰ ਦਸੋ ਤੁਸੀ ਕੀ ਕਰ ਰਹੇ ਸੀ ਗੇ?
ਕੁਛ ਨਹੀ ਬਸ, ਮੈਂ ਵੀ ਥੋੜੇ ਕੋਟਨ ਬੈਗਸ ਮੰਗਵਾ ਕੇ ਰਖੇ ਸੀ, ਲਿਆ ਕੇ ਦੇਖ ਕੇ ਗਿਆ ਉਧਰ, ਉਹ ਸਬਜ਼ੀਆਂ ਵਾਸਤੇ ਹੀ ਮੰਗਵਾਏ ਸੀ। ਜਿਵੇ ਫਰਿੱਜ ਦੇ ਅੰਦਰ, ਤੁਸੀ ਸਬਜ਼ੀਆਂ ਰੱਖਣੀਆਂ ਹੈ ਨਾ ਤੇ ਕਾਟਨ ਵਾਲੇ, ਅੱਜ- ਕੱਲ ਬੈਗ ਚਲੇ ਨਾ, ਤੁਸੀ ਜਿਵੇ ਅਲੱਗ - ਅਲੱਗ ਕਰਕੇ, ਉਹਦੇ ਅੰਦਰ ਸਬਜ਼ੀਆਂ ਪਾ ਕੇ, ਆਰਾਮ ਨਾਲ ਰਖ ਸਕਦੇ ਹੋ। ਤੇ ਅੱਜ- ਕੱਲ ਬੜੇ ਸੋਹਣੇ ਆਏ ਨੇ, ਬੈਗ ਉਹਨਾਂ ਦੇ ਉਤੇ ਨਾ ਫੋਟੂਆਂ ਵੀ ਬਣੀਆਂ ਹੁੰਦੀਆਂ ਮਤਲਬ ਪ੍ਰਿੰਟ ਕੀਤਾ ਹੋਇਆ ਹੈ, ਕਿ ਇਹ ਚ ਤੁਸੀਂ ਭਿੰਡੀ ਪਾ ਲਉ ਇਹ ਚ ਅਦਰਕ ਪਾ ਲਉ ਇਹ ਚ ਧਨੀਆ, ਨਿੰਬੂ ਪਾ ਲਉ ਤੇ ਏ ਬੜਾ ਸੋਹਣਾ ਹੈਗਾ। ਨਾ ਏ, ਨਾਲੇ ਸਾਡੇ ਹਾਂਜੀ, ਇਨਵਾਇਰਮੈਂਟ ਵਾਸਤੇ ਵੀ ਬਹੁਤ ਅੱਛਾ ਹੈ, ਕਿ ਸਾਨੂੰ ਪਲਾਸਟਿਕ ਜਾਂ ਨਾਇਲਨ ਵਾਲੀ ਚੀਜ਼ਾਂ ਨੀ ਯੂਜ ਕਰਨੀਆਂ ਪੈਣੀਆਂ, ਤੇ ਕੋਟਨ ਦਾ ਕੋਟਨ, ਜੂਟ ਬੈਗ ਹੈਗੇ ਨੇ। ਆਰਾਮ ਨਾਲ ਤੁਸੀਂ ਯੂਜ ਕਰੋ, ਤੇ ਨਾਲੇ ਉੱਤੇ ਨਾ ਹਲਕੀ ਜੀ ਅ ਉਹ ਜਾਲੀ ਜੀ ਲਾਈ ਹੋਈ ਹੈ, ਕਿ ਤੁਹਾਨੂੰ ਦਿੱਖ ਵੀ ਜਾਏਗਾ, ਇਸ ਤਰ੍ਹਾਂ ਦੇ ਵੀ ਬੈਗ ਹੈਗੇ ਨੇ। ਕੀ ਪਤਾ ਲੱਗ ਜੇ, ਕਿ ਅੰਦਰ ਕਿਹੜੀ ਸਬਜ਼ੀ ਐ। ਹਾਂਜੀ, ਉਹੀ ਬਸ ਮੈਂ ਲਿੱਤੇ ਆ, ਹਾਂਜੀ, ਤੁਸੀਂ ਓਨਲਾਈਨ ਦੇਖ ਖਿਓ, ਉਹ ਤੁਹਾਨੂੰ ਮਿਲ ਜਾਣਗੇ ਆਰਾਮ ਨਾਲ, ਅੱਜ -ਕੱਲ ਇਸ ਤਰ੍ਹਾਂ ਵੀ ਪਲਾਸਟਿਕ ਨੇ ਤੇ ਬਈਆ, ਬਹੁਤ ਹੀ ਬੁਰੀ ਹਾਲਤ ਹੈ, ਲੋਕਾਂ ਨੂੰ ਕਿੰਨੀ- ਕਿੰਨੀ ਦਿੱਕਤਾਂ ਹੋ ਰਹੀਆਂ, ਪਲਾਸਟਿਕ ਕਰਕੇ, ਮੈਂ ਤੇ ਇੱਕ ਵਾਰੀ ਸੁਣਿਆ ਸੀ। ਕਿ ਬੰਦੇ ਨੇ, ਪਲਾਸਟਿਕ ਦੀ ਬੌਟਲ ਪਈ ਸੀ ਕਾਰ ਦੇ ਵਿੱਚ ਪਾਣੀ ਵਾਲੀ, ਉਹਨੇ ਦੂਜੇ ਦਿਨ ਰਾਤੀ ਰੱਖੀ ਹੋਣੀ ਐ, ਦੂਜੇ ਦਿਨ ਪਾਣੀ ਪੀ ਲਿਆ, ਤੇ ਉਹਨੂੰ ਬੜੀ ਦਿੱਕਤ ਹੋਣੀ ਸ਼ੁਰੂ ਹੋ ਗਈ, ਹੋਸਪਿਟਲ ਚ ਐਡਮਿਟ ਹੋ ਗਿਆ, ਬਾਅਦ ਚ ਪਤਾ ਲੱਗਿਆ ਉਹ ਡੇਲੀ ਇਸ ਤਰ੍ਹਾਂ ਕਰਦਾ ਸੀ, ਤੇ ਉਹਨੂੰ ਕੈਂਸਰ ਡਿਟੈਕਟ ਹੋ ਗਿਆ। ਅੱਜ- ਕੱਲ੍ਹ, ਪਲਾਸਟਿਕ ਕਿਹੜਾ ਵਧੀਆ। ਵਧੀਆ ਆ ਰਿਹਾ, ਤੇ ਬਲਕਿ ਮਨਾ ਕਰਦੇ ਨੇ, ਕਿ ਪਾਣੀ ਅਗਰ ਪਿਆ ਹੋਇਆ ਪਲਾਸਟਿਕ ਦੀ ਬੋਤਲ ਚ, ਖਾਸ ਕਰ ਉਹ ਕਾਰ ਦੇ ਅੰਦਰ ਪਿਆ ਕਿਉਂਕਿ, ਉਹ ਫਿਰ ਸਹੀ ਨਹੀਂ ਐ ਨਾ, ਅੰਦਰ ਜਿਹੜੀ ਗੈਸਿਸ ਹੈਗੀਆਂ, ਉਹ ਜ਼ਹਿਰੀਲੀ ਜਿਹੜੀ ਹੈਗੀਆਂ ਨੇ ਗੈਸਿਸ, ਉਹ ਵਗੈਰਾ ਉਹਦੇ ਕਰਕੇ ਕੇ ਬੜੀ ਦਿੱਕਤ ਹੋ ਜਾਂਦੀ ਐ, ਤੇ ਇਹ ਤੇ ਬਹੁਤ ਵਧੀਆ ਹੈ, ਕਿ ਪਲਾਸਟਿਕ ਵਗੈਰਾ ਬੈਨ ਕਰ ਦਿੱਤਾ ਐ। ਆਪਣਾ ਥੈਲਾ ਲੈ ਕੇ ਜਾਓ, ਆਪਣਾ ਕੋਟਨ ਬੈਗ ਜਾਂ ਜੂਟ ਬੈਗ ਲੈ ਕੇ ਜਾਓ, ਉਹਦੇ ਵਿੱਚ ਹੀ ਸਬ- ਜੀ, ਲੈ ਆਓ ਵਧੀਆ।
ਤੇ, ਇੱਥੇ ਸਾਡੇ ਵੀ ਇਹੀ ਹੈਗਾ, ਬੈਗਸ ਵਗੈਰਾ ਨਾ ਅ ਕਹਿ ਦਿੰਦੇ ਨੇ, ਕਿ ਤੁਸੀਂ ਐ ਨੀ ਲੈ ਕੇ ਆਣਾ ਐ, ਅਸੀਂ ਤੁਹਾਨੂੰ ਦਾਂਗੇ ਹੀ ਨਹੀਂ। ਪਹਿਲੀ ਗੱਲ ਤੇ ਅਗਰ ਤੁਸੀਂ ਐਵੇਂ ਖਾਲੀ ਕਿਤੇ ਬਾਜ਼ਾਰ ਗਏ ਹੈਗੇ ਹੋ ਔਰ ਤੁਸੀਂ ਕੋਈ ਸਮਾਨ ਲੈਣਾ ਚਾਹੋ ਤੁਹਾਨੂੰ ਜਾਂ ਤੇ ਕਹਿਣਗੇ ਆਪਣਾ ਪੋਲੀਥੀਨ ਲਓ, ਜਾਂ ਤੇ ਫਿਰ ਤੁਸੀਂ ਖੜੇ ਪੈਰ ਬੈਗ ਖ਼ਰੀਦੋ। ਉਹ ਤਾਂ ਆਖਿਓ ਪੋਲੀਥੀਨਜ਼ ਵਗੈਰਾ ਤੇ ਉਹਨਾਂ ਨੇ ਕਿਹਤਾ ਸਾਨੂੰ ਮਨਾ ਹੋ ਗਿਆ, ਅਸੀਂ ਰੱਖਦੇ ਹੀ ਨਹੀਂ ਐ। ਹੈਗੇ ਐ।
ਹਾਂਜੀ ਅੱਛਾ ਹੈ ਨਾ ਇਨਵਾਇਰਮੈਂਟ ਵਾਸਤੇ, ਕਿਉਂਕਿ ਦੇਖੋ ਅ ਆ ਹ ਆਂਢ ਗਵਾਂਢ ਕਿਵੇਂ ਕਿੰਨੀ ਸਾਰੀ ਗਾਵਾਂ ਹੁੰਦੀਆਂ, ਹੁਣ ਉਹ ਵਿਚਾਰੀ ਕੀ ਕਰਨਗੇ, ਉੱਥੇ ਸਿੱਧਾ ਸਬਜ਼ੀਆਂ ਨੂੰ ਅਟੈਕ ਕਰਦੀਆਂ ਨੇ ਸਬਜ਼ੀ ਦੇਖੇਗੀ, ਗਲਤੀ ਨਾਲ ਅਗਰ ਉਹਨਾਂ ਨੇ ਪੋਲੀਥੀਨ ਵੀ ਖਾ ਲਿਆ ਫੇਰ
ਸਾਡੇ ਤੇ ਇੱਥੇ ਏਦਾਂ ਹੀ ਹੁੰਦਾ ਹੈਗਾ, ਕਿ ਜਿਹੜੀ ਘਰ ਦੀ ਸਬਜ਼ੀ ਬਚੀ ਹੈਗੀ ਐ, ਉਹ ਪੋਲੀਥੀਨ ਚ ਪਾਈ ਔਰ ਬਾਹਰ ਸੁੱਟ ਦਿੱਤੀ। ਗਾਵਾਂ ਤੇ ਬਈ ਚੀਜ਼ ਪਾਈ ਦਿਖੇਗੀ, ਉਥੇ ਖਾਣਗੀਆਂ ਈ। ਐਵੇਂ ਸਾਡੇ ਇੱਥੇ ਸਾਹਮਣੇ ਪਾਰਕ ਹੈਗੀ ਐ, ਤੇ ਉੱਥੇ ਕਿੰਨੀਆਂ ਹੀ ਗਾਵਾਂ ਆ ਕੇ ਬੈਠੀਆਂ। ਉਹਨਾਂ ਸਾਹਮਣੇ ਇਹ ਪੋਲੀਥਿਨ ਅਹ ਭਰ- ਭਰ ਕੇ ਸੁੱਟੇ ਹੁੰਦੇ ਹੈਗੇ ਨੇ। ਅਸੀਂ ਦੇਖਦੇ ਹੈਗੇ ਆਂ ਕਿ ਅਰ ਤੁਸੀਂ ਸਾਹਮਣੇ ਹੀ ਪਾਣਾ ਹੈਗਾ ਤੇ ਗਾਂ ਦੇ ਸਾਹਮਣੇ ਐਵੇਂ ਹੀ ਪਾ ਦੋ। ਖਾ ਲਏਗੀ, ਨਾਲ ਪੋਲੀਥੀਨ ਚ ਪਾ ਕੇ ਕਿਉਂ ਰੱਖ ਜਿਹੜੀ ਖਾਣੀ ਆ ਉਹ ਅੱਧਾ ਖਾਂਦੀਆਂ ਨੇ, ਅੱਧਾ ਸੁੱਟਦੀਆਂ ਨੇ, ਸਭ ਕਈ ਤੇ ਗਾਵਾਂ ਪੋਲੀਥੀਨ ਵੀ ਖਾ ਜਾਂਦੀਆਂ ਨੇ।
ਉਹ ਤੇ ਹੈ ਹੀ, ਉਹਨਾਂ ਨੂੰ ਕਿਹੜੀ ਉਹਨਾਂ ਨੂੰ ਕੀ ਪਤਾ ਕਿ ਹਾਂਜੀ, ਉਹਨਾਂ ਨੂੰ ਕੀ ਪਤਾ ਕਿ ਅਹ ਇਹ ਚੀਜ਼ ਨੂੰ ਨੁਕਸਾਨ ਵਾਲੀ ਐ, ਕਿ ਸਾਡੇ ਸਿਹਤ ਵਾਸਤੇ ਅੱਛੀ ਐ, ਉਹਨਾਂ ਨੂੰ ਤੇ ਸਿਰਫ ਰੋਟੀ ਦਿਸਦੀ ਤਾਂਹੀ ਕਰਕੇ ਕਿਤੇ ਉਹ ਜਾਨਵਰ ਹੈਗੇ ਨੇ, ਉਹਨਾਂ ਨੂੰ ਕੀ ਪਤਾ ਤੇ ਇਨਸਾਨਾਂ ਨੂੰ ਦੇਖਣਾ ਚਾਹੀਦਾ ਹੈ ਨਾ। ਕਿ ਤੁਸੀਂ ਥੋੜਾ ਜਿਹਾ ਇਨਵਾਇਰਮੈਂਟ ਵਾਸਤੇ ਤੁਸੀਂ ਪਲਾਸਟ ਟਿਕ ਫਰੀ ਰੱਖੋ ਪਲਾਸਟਿਕ ਨਾ ਯੂਸ ਕਰੋ ਕਿਉਂ ਮਨਾ ਕਰਦੇ ਤਾਂ ਈ ਕਰਦੇ ਕੀ ਕਰਦੇ ਆ ਨਾ ਮੈਂ ਤੇ ਉਸ ਦਿਨ ਡਿਸਕਵਰੀ ਚੈਨਲ ਦੇ ਵਿੱਚ ਵੀ ਦੇਖ ਰੀ ਸੀ ਕਿ ਕਿੰਨੇ ਸਾਰੇ ਅ ਜੇਰੇ ਏ ਹੁੰਦੇ ਆ ਨਾ ਬੀਚਿਸ ਵਗੈਰਾ ਹੁੰਦੇ ਉੱਥੇ ਲੋਕੀ ਜਾਂਦੇ ਨੇ ਘੁੰਮਨ ਵਾਸਤੇ ਬੋਟਲ ਸੁੱਟੀਆਂ ਹੋਈ ਏ ਪਾਣੀ ਦੇ ਅੰਦਰ ਤੇ ਪਤਾ ਨੀ ਕੀ, ਕੀ ਕਚਰਾ ਸੁੱਟ ਦਿੰਦੇ ਨੇ ਉ ਸਿੱਧਾ ਮਛਲੀਆਂ ਦੇ ਪੇਟ ਦੇ ਅੰਦਰ ਜਾਂਦਾ ਹੈ ਫੇਰ ਉਈ ਏ ਹੁਣ ਮਛਲੀਆਂ ਮਰ ਜਾਂਦੀਆਂ ਨੇ ਅੰਦਰ ਈ ਅੰਦਰ ਜੇੜੀਆਂ ਮਰ ਰੀਆਂ ਨੇ ਅੰਦਰ ਓਨਾਂ ਦੇ ਅੰਦਰ ਤੇ ਪਲਾਸਟਿਕ ਹੈਗੇ ਹੁਣ ਉਨਾਂ ਦੀ ਜ਼ਹਰੀਲੀ ਗੈਸਿਸ ਹੈਗੀਆਂ ਹਾਂਜੀ ਸੜਾ ਸ ਉਹ ਛੜਦਾ ਏ ਤੇ ਉਦੀ ਜਿਹੜੀ ਜ਼ਹਿਰੀਲੀ ਗੈਸਿਸ ਓਦੇ ਕਰਕੇ ਦੂਜੇ ਜਾਨਵਰਾਂ ਨੂੰ ਬੜੀ ਦਿੱਕਤ ਹੈਗੀ ਏ ਇੱਕ ਏ ਵੀ ਦਿੱਕਤ ਏ ਤਾਂ ਓਈ ਏ
ਦਿੱਕਤਾਂ ਤੇ ਬਹੁਤ ਹੋ ਜਾਂਦੀਆਂਲ ਅਹ ਖੁਦ ਹੀ ਨੀ ਸੋਚਦਾ ਹੈਗੇ ਮੈਂ ਸਗੋਂ ਕਹੰਦੀ ਹੈਗੀ ਤੁਹਾਨੂੰ ਏਨੇ ਪੋਲੀਥੀਨ ਮਿਲ ਕਿੱਥੋਂ ਜਾਂਦੇ ਹੈਗੇ ਨੇ ਸਾਡੇ ਤਿੰਨ ਕਾਰਰ ਚ ਹੈਗੇ ਨੇ ਕਿਉਂਕਿ ਮਾਰਕੀਟ ਜਾਓ ਤੇ ਆਪਣਾ ਬੈਗ ਲੈ ਕੇ ਜਾਓ ਉਹਾਂ ਪੋਲੀਤੀਸਂ ਵਗੈਰਾ ਕੋਈ ਦਿੰਦਾ ਨੀ ਹੈਗਾ ਫੇਰ ਤੁਹਾਡੇ ਕੋਲ ਇਹਨੇ ਪੋਲੀਥਨ ਇੱਥੋਂ ਆ ਜਾਂਦੇ ਕਹੰਦੇ ਨੀ ਅਸੀਂ ਤੇ ਸਟੋਰ ਕਰਕੇ ਰੱਖੀ ਦੇ ਨੇ ਮੈਂ ਫੇਰ ਵੀ ਏ ਸਟੋਰ ਕਰਨ ਵਾਲੀ ਚੀਜ਼ ਥੋੜ੍ਹੀ ਨਾ ਅੱਛੀ ਚੀਜ਼ ਥੋੜ੍ਹੀ ਨਾ ਕਹੰਦੇ ਅਸੀਂ ਸਬਜ਼ੀਆਂ ਵੀ ਰੱਖ ਲਈ ਮੈਂ ਕਿਆ ਕਦੇ ਵੀ ਪੋਲਥੀਨ ਚ ਸਬਜ਼ੀ ਨਾ ਰੱਖੋ ਤੁਸੀਂ ਓ ਤੇ ਖ਼ਰਾਬ ਈ ਹੁੰਦੀ ਏ ਕਈ ਵਾਰੀ ਦੇਖਦੇ ਓ ਪੋਲੀਥੀਨ ਦਾ ਕਲਰ ਉਤਰ ਕੇ ਸਬਜ਼ੀ ਚ ਲੱਗ ਜਾਂਦਾ ਹੈਗੇ
ਜੀ ਹਾਂਜੀ ਉ ਗੰਦਾ ਵਾਲਾ ਪਲਾਸਟਿਕ ਜੇੜਾ ਹੁੰਦਾ ਏ ਨਾ ਉਹ ਹੁੰਦਾ ਏ ਮੈਂ ਤੇ ਬੋਹਤ ਮੈਂ ਤੇ ਬਿਲਕੁਲ ਵੀ ਮੈਂ ਤੇ ਆਪਣੇ ਘਰੋਂ ਵੀ ਪਲਾਸਟਿਕ ਦੀ ਬੋਟਲਾਂ ਪਲਾਸਟਿਕ ਦੇ ਕੰਟੇਨਰ ਹਰ ਏਕ ਚੀਜ਼ ਹਟਾ ਦਿੱਤੀ ਏ ਮੈਂ ਤੇ ਕੁਛ ਵੀ ਪਲਾਸਟਿਕ ਦਾ ਨੀ ਯੂਜ ਕਰਦੀ ਆ। ਕੋਸ਼ਿਸ਼ ਕਰਦੀ ਆ ਗਲਾਸ ਦਾ ਯੂਸ ਕਰਾਂ ਲੇਕਿਨ ਗਲਾਸ ਦਾ ਵੀ ਹੁਣ ਹੈਂਡਲ ਕਰਨਾ ਥੋੜਾ ਔਖਾ ਹੁੰਦਾ ਨਾ ਕਦੀ ਕਦੀ ਅ ਬਰਤਨ ਧੋਣ ਲੱਗੇ ਟੁੱਟ ਗਿਆ ਯਾ ਫੜਨ ਲੱਗੇ ਟੁੱਟ ਗਿਆ ਬੜੀ ਦਿੱਕਤ ਹੋ ਜਾਂਦੀ ਏ
ਮੈਂ ਤੇ ਸਟੀਲ ਦੇ ਰੱਖੇ ਹੈਗੇ ਨੇ ਸਟੀਲ ਦੇ ਅੱਜ ਕੱਲ੍ਹ ਜਿਵੇਂ ਕੱਪਸ ਵਗੈਰਾ ਆਂਦੇ ਨੇ ਮੈਂ ਤੇ ਬੱਚਿਆਂ ਦੇ। ਸਕੂਲ ਦੇ ਟਿਫਿਨਸ ਵੀ। ਹਾਂ ਸਟੀਲ ਵਾਲੇ ਹੀ ਲਏ ਨੇ ਕਿਉਂਕਿ ਇੱਕ ਤੇ ਉਹਦੇ। ਗਰਮ ਰੋਟੀ ਵੀ ਰੱਖ ਦੋ ਤੇ ਕੋਈ ਨੁਕਸਾਨ ਨੀ ਦਾ ਪਲਾਸਟਿਕ ਦੇ ਉਹਦੇ ਚ ਰੱਖ। ਉਹ ਨਾ ਤੇ ਕਹਿੰਦਾ ਮੰਮੀ ਟੇਸਟ ਚੇਂਜ ਹੋ ਜਾਂਦਾ ਹੈਗੇ। ਤੇ ਮੈਂ ਉਹਨੂੰ ਸਟੀਲ ਦੇ ਟਿਫਿਨ ਸਟੀਲ ਦੀ ਬੋਟਲ। ਤੇ ਸਗੋਂ ਉਦੇ ਬੈਸਟ ਫਰੈਂਡਸ ਪੁੱਛਣਗੇ ਤੂੰ ਇੰਨਾ ਵਧੀਆ ਟਿਫਿਨ ਕਿੱਥੋਂ ਲੈ ਕੇ। ਕਿਹਾ ਤੇਰਾ ਟਿਫਨ ਗਿਰ ਵੀ ਜਾਏਗਾ ਤੇ ਟੁਟੇਗਾ ਨਈ। ਤੇਰੀ ਬੋਟਲ ਚ ਪਾਣੀ ਠੰਡਾ ਰਹਿੰਦਾ ਹੈਗਾ ਤੇ ਮੈਂ ਹੁਣ ਲੱਭ ਕੇ ਲੈ ਕੇ ਲੈ। ਕਿਆ ਮੈਂ ਕਿਆ ਸਟੀਲ ਕੀ ਬੈਟਰ ਰਹਿੰਦਾ ਹੈਗੇ ਇਸਨੂੰ ਧੋ ਲਵਾਂਗੇ ਸਾਫ਼ ਕਰ ਲਾਂਗੇ। ਕੁਛ ਕਰ ਲਾਂਗੇ। ਨਾਲੇ ਫਿਰ ਮੈਂ ਆਪਣੇ ਘਰ ਚ ਵੀ ਕੱਚ ਦੇ ਯਾ। ਅ ਸਟੀਲ ਦੇ ਹੀ ਰੱਖਦੀ ਹੈਗੀ ਆ ਕਿਉਂਕਿ ਜਿਹੜੀ ਚੀਜ਼ ਪਤਾ ਬੱਚਿਆਂ ਨੇ ਯੂਸ ਕਰ। ਆਪ ਯੂਜ ਕਰਨੀ ਆ ਤਾਂ ਵਾਸ਼ੇਬਲ ਵੀ ਇਜ਼ੀ ਰਹਿੰਦਾ ਹੈਗਾ ਹੈ ਮੈ। ਤੇ ਇਹੀ। ਜਿਆਦਾਤਰ ਯੂਜ ਕਰਦੀ ਹੈਗੀਆਂ ਪਲਾਸਟਿਕ ਮੈਂ ਕੋਈ ਵੀ ਚੀਜ਼ ਫੂਡ। ਕੰਟੇਨਰ ਵੀ ਉਹੀ ਮੈਂ ਸਟੀਲ ਦੇ ਹੀ ਰੱਖੇ ਨੇ।
ਹਾਂਜੀ ਮੈਂ ਵੀ ਉਹੀ ਕੀਤੇ।
ਚੀਜ਼ ਸਟੋਰ ਕਰੋ ਤੇ ਪਹਿਲੇ ਆਂਦੇ ਹੀ ਸੀਗੇ ਸਟੀਲ ਦੇ ਚੋ ਵੱਡੇ ਵੱਡੇ। ਟੀਨ ਵਗੈਰਾ ਜਿਵੇਂ ਆਂਦੇ ਸੀ ਅੱਜ ਕੱਲ ਤੇ। ਤਾ ਯੂਨੀਕ ਆ ਗਏ ਨੇ ਕਿ ਤੁਸੀਂ ਕਿਚਨ ਚ ਰੱਖ। ਤੇ ਹਾਂ ਤੇ ਬੋਹਤ ਅੱਛਾ ਲੱਗਦਾ ਹੈਗੇ ਮੈ ਤੇ ਸਟੀਲ ਦੇ ਕਰਨੇ। ਕੰਟੇਨਰ ਪਲਾਸਟਿਕ ਦੇ ਤੇ ਮੈਂ ਰੱਖਦੀ ਨਈ ਹੈਗੀ ਆ। ਤੇ ਮੇਰੀ ਇੱਕ ਫਰੈਂਡ ਆਈ ਉਹ ਕਹਿੰਦੀ ਹੈਗੀ ਮੈਂ ਤੇ। ਪਲਾਸਟਿਕ ਦੇ ਕੰਟੇਨਰ ਰੱਖਦੀ ਹੈ ਐਵੇਂ ਲੱਭਣ ਚ ਸੌਖਾ ਰਹਿੰਦਾ ਹੈ। ਮੈਂ ਕਿਹਾ ਉਹਦਾ ਲੱਭਣਾ ਹੀ ਪਏਗਾ ਨਾ ਇੱਕ ਵਾਰੀ ਓਥੇ ਅ ਸਲਿੱਪ ਲਗਾ ਦੋ ਸਟੀਲ ਵਾਲੇ। ਇੱਕ ਫੂਡ ਸੇਫ ਤੇ ਰਹਿੰਦਾ ਹੈਗਾ ਹਨਾ ਤੁਹਾਨੂੰ ਪਤਾ ਇਹਦੇ ਚ। ਕੈਮੀਕਲ ਵਾਲੀ ਚੀਜ਼ਾਂ ਤੇ ਨਹੀਂ ਨੇਨਾ। ਕਿ ਤੁਹਾਨੂੰ ਪਲਾਸਟਿਕ ਨੁਕਸਾਨ ਕਰੇਗਾ।
ਆਪਾਂ ਰੋਟੀ ਬਣਾ ਕੇ ਖੁਆ ਰਹੇ ਨੇ। ਆਪਣੇ ਘਰ ਘਰਵਾਲਿਆਂ ਨੂੰ ਤੇ ਸਭ ਕੁ ਸਾਨੂੰ ਸਿਹਤ ਦਾ ਧਿਆਨ ਰੱਖ। ਰੱਖਣਾ ਪੈਣਾ ਹੈ ਨਾ ਸਟੀਲ ਯੂਜ ਕਰ ਰਹੇ ਹੋ ਕਿ ਪਲਾਸਟਿਕ ਯੂਜ ਕਰ ਰਹੇ ਹੋ। ਪਲਾਸਟਿਕ ਈਜ਼ੀਲੀ ਅਵੇਲੇਬਲ ਹੈ ਨਾਲੇ ਉਹ ਬਹੁਤ ਸਸਤਾ ਵੀ ਪੈ ਜਾਂਦਾ ਹੈ ਸਟੀਲ ਥੋੜ੍ਹਾ ਮਹਿੰਗਾ। ਪੈਂਦਾ ਹੈ ਨਾ ਤਾਂ ਕਰਕੇ ਲੋਕੀ ਨੀ ਯੂਜ ਕਰਦੇ ਮੈਂ ਆਪ ਹੁਣ ਆਪਣੇ ਮੁੰਡੇ ਵਾਸਤੇ। ਤੇ ਸਟੀਲ ਦੀ ਬੋਟਲ ਲੈ ਕੇ ਆਈ ਹਾਂ ਮੈਂ ਤੇ ਬਹੁਤ ਸਟਾਰਟਿੰਗ ਤੋਂ ਉਹਨੂੰ ਅਹ। ਆਪਣਾ ਸਟੀਲ ਦੇ ਹੀ ਟਿਫਿਨ ਚ ਰੋਟੀ ਦੇ ਰਹੀ ਸੀ ਹਾਂ ਕਦੀ-ਕਦੀ ਦੇ ਦਿੰਦੀ ਆ ਹੁਣ ਮੈਂ ਉਹ ਵੀ ਹੱਟ। ਹਟਾਣ ਵਾਲੀ ਹਾਂ ਬਲਕਿ ਹਲੇੇ ਮੈਂ। ਦੇਖਿਆ ਅੱਜ ਕੱਲ ਨਾ ਮੈਂ ਇੱਕ। ਕਾ ਇੱਥੇ ਹੋਇਆ ਸੀ ਮੇਲਾ ਜਿਹਾ ਲੱਗਿਆ ਸੀ। ਤੇ ਆਪਾਂ ਉੱਥੇ ਹੀ ਗਏ ਸੀ ਉੱਥੇ ਨਾ ਉਹ ਰਾਈਜ਼ ਹਸਕ ਹੁੰਦਾ ਨਾ ਜਿਹੜਾ। ਚਾਵਲਾ ਦਾ ਭੂਸਾ ਜਿਹਾ ਹੁੰਦਾ ਹੈ ਉਹਦੇ ਕੋਲੋਂ ੳ। ਉਹਦੇ ਨਾਲ ਉਹਨਾਂ ਨੇ ਅ ਮਟੀਰੀਅਲ ਨਾਲ ਉਹਦੇ ਮਟੀਰੀਅਲ ਨਾਲ ਉਹਨਾਂ ਨੇ ਪਲਾ। ਕੱਪ ਵਗੈਰਾ ਬਣਾਏ ਹੋਏ ਨੇ ਕੱਪ ਬਣਾਏ ਨੇ ਪਲੇਟਾਂ ਬਣਾਈਆਂ ਨੇ ਈਵਨ ਗਮਲੇ ਵੀ ਬਣਾਏ ਹੋਏ ਨੇ। ਉਹ ਫੜਨ ਚ ਇੰਨੇ ਲਾਈਟ ਵੇਟ ਨੇ। ਈਜ਼ੀ ਟੂ ਯੂਜ ਹੈ। ਤੁਸੀਂ ਆਰਾਮ ਨਾਲ ਉਹਨੂੰ ਕਿਥੇ ਵੀ ਯੂਜ ਕਰ ਸਕਦੇ ਹੋ ਨਾਲੇ। ਇਕੋ ਫਰੈਂਡਲੀ ਹੈ ਤੁਸੀਂ। ਆਰਾਮ ਨਾਲ ਮਤਲਬ ਇਨਵਾਇਰਮੈਂਟ ਨੂੰ ਵੀ ਨੁਕਸਾਨ ਨਹੀਂ ਦੇ ਰਿਹਾ ਕਿਉਂ ਕਿਉਂਕਿ ਉਹ। ਜਿਹੜਾ ਚਾਵਲਾ ਦਾ ਜਿਹੜਾ। ਭੂਸਾ ਜਿਹਾ ਹੁੰਦਾ ਨਾ ਉਹਦੇ ਕੋਲੋਂ ਉਹ ਸਮਾਨ ਉਹ ਬਣਦੇ ਪਏ ਨੇ। ਤੇ ਮੰਮੀ ਆਏ ਸੀ ਮੇਰੇ ਕੋਲ ਉਹ ਵੀ ਲੈ ਕੇ ਗਏ ਮੇਰੇ ਕੋਲ ਯੂਜ ਕੀਤਾ ਉਹਨਾਂ ਨੇ ਵੀ ਕਿਹਾ ਯਾਰ ਬਹੁਤ ਹੀ ਜ਼ਿਆਦਾ। ਅੱਛੇ ਨੇ, ਬੋ ਵਦੀਆ ਨੇ, ਤੇ ਇਸਸ੍ਹਾਂ ਦੀ ਚੀਜ਼ਾਂ ਆ ਰਈਆਂ ਨੇ ਨਾ ਮਾਰਕੀਟ ਚ, ਤੇ ਅੱਛਾ ਹੈ, ਕਿਉਂਕਿ ਹੁਣ ਕਾਚ ਦਾ ਵੀ ਤੁਸੀਂ ਕਿੰਨੀ ਦੇਰ ਤੱਕ ਯੂਜ਼ ਕਰ ਲੋਗੇ? ਕਦੀ-ਕਦੀ ਡਰ ਈ ਲੱਗਦਾ ਹੱਥ ਥੋਂ ਈ ਛੁੱਟ ਜਾਂਦਾ, ਟੁੱਟ ਜਾਂਦਾ, ਕਦੀ ਹੱਥ ਚ ਲੱਗ ਗਿਆ। ਯਾ ਤੇ ਤੁਸੀਂ ਸਟੀਲ ਲੈ ਲੋ, ਯਾ ਤੇ ਮੈਨੂੰ ਏਹ ਔਪਸ਼ਨ ਬੋਹੋਤ ਵਦੀਆ ਲੱਗਿਆ।
ਮਨੂੰ ਵੀ ਤੁਆਡੀ ਬੜੀ ਏਹ ਗੱਲ ਅੱਛੀ ਲੱਗੀ ਹੈਗੀ ਏ। ਕੇ, ਏਦਾਂ ਦੀ ਆਈਟਮ ਕੋਈ ਮਿਲ ਰਈ ਐ, ਮੈਂ ਵੀ ਤੁਆਡੇ ਕੋਲ ਆਵਾਂਗੀ। ਤੇ ਮੈਂ ਵੀ, ਮੈਨੂੰ ਵੀ ਜਰੂਰ ਦਿਖਾਣਾ ਕਿੱਥੇ ਮਿਲਦਾ ਏ? ਮੈਂ ਵੀ ਪਰਚੇਸ ਕਰ ਲਾਂਗੀ, ਮੈਂ ਤੇ ਏਦਾਂ ਦੀ ਚੀਜ਼ਾਂ ਸਗੋਂ ਲੱਬਦੀ ਹੈਗੀ ਆਂ। ਕਿ ਜੇਹੜੀ ਇਕੋ ਫਰੈਂਡਲੀ ਹੋਣ, ਇਨਵਾਇਰਮੈਂਟ ਵਾਸਤੇ ਵੀ, ਔਰ ਆਪਣੇ ਵਾਸਤੇ ਵੀ।
ਹਾਂ, ਅੱਜ ਕੱਲ ਕੈਂਦੇ ਤੇ ਨੇ, ਕਿ ਬੀ ਪੀ ਏ ਫਰੀ ਹੋ ਗਿਆ, ਪਲਾਸਟਿਕ ਬੀ ਪੀ ਏ ਫ੍ਰਰੀ ਪਲਾਸ ਟਿਕ ਯੂਜ਼ ਕਰੋ ਪਰ ਔਨੂੰ ਯੂਜ਼ ਕਰਨ ਦੇ ਬਾਦ ਵੀ, ਮੈਨੂੰ ਥੋੜ੍ਹਾ ਬੋਤ ਡਾਊਟ ਤੇ ਰਹਿੰਦਾ ਈ ਏ ਕਿ ਕਿੱਥੇ ਹਾਂ ਸੇਹਤ ਨੂੰ ਕੁਛ ਹੋਰ ਖ਼ਤਰਾ ਨਾ ਹੋਏ, ਕਿਉਂਕਿ ਆਜ ਕੱਲ ਤੇ ਕੁਛ ਬਿਮਾਰੀਆਂ ਦਾ ਪਤਾ ਨਈ ਚੱਲਦਾ ਪੇਆ, ਬਟ ਆਪਾਂ ਜਿੰਨਾ ਪਲਾਸਟਿਕ ਫਰੀ ਰੱਖੀਏ, ਵਧੀਆ ਈ ਐ। ਸਾਡੇ ਏਥੇ ਤੇ ਬਲਕਿ ਇੰਨਾ ਅੱਛਾ ਹੈ ਸਿਸਟਮ, ਕਿ ਅਗਰ ਤੁਸੀਂ ਪਲਾਸਟਿਕ ਦੇ ਅਹ ਜਿਵੇਂ ਹੁਣ ਦੁੱਧ ਵਗੈਰਾ ਤੇ ਪਲਾਸਟਿਕ ਦੀ ਥੈਲੀਆਂ ਚ ਈ ਆਂਦਾ ਐ ਨਾ, ਤੇ ਔਹ ਵੀ ਤੁਸੀਂ ਕਰ ਸਕਦੇ ਔ, ਔਹ ਪਲਾਸਟਿਕ ਵਗੈਰਾ ਤੁਸੀਂ ਜਿੰਨੇ ਵੀ ਪੈਕੇਟ ਵਗੈਰਾ ਹੈਗੇ ਨੇ, ਆਪਣੇ ਕੋਲ ਸਟੋਰ ਕਰਕੇ ਰੱਖੋ, ਇੱਕ ਵੈਬਸਾਈਟ ਹੈਗੀ ਐ, ਔਥੇ ਤੁਸੀਂ ਕੋਲ ਕਰੋ। ਔਹ ਘਰੇ ਆਣਗੇ, ਤਾਡੇ ਕੋਲੋਂ ਸਾਰਾ ਪਲਾਸਟਿਕ ਲੈ ਕੇ ਜਾਣਗੇ, ਉਹਨਾਂ ਨੂੰ ਵੋ ਕਰਨਗੇ, ਕੀ ਕਹਿੰਦੇ ਆ? ਦੁਬਾਰਾ ਔਨਾਂ ਨੂੰ ਹਰੀਸਾਈਕਲ ਕਰਨਗੇ। ਫੇਰ ਔਨਾਂ ਦੀ ਕੋਈ ਨਵੀਂ ਚੀਜ਼ ਬਣਾਨਗੇ। ਫੇਰ ਤਾਨੂੰ ਦ ਦੇਣਗੇ ਔਹ, ਤੁਸੀਂ ਕੁਛ ਵੀ ਬਣਵਾ ਸਕਦੇ ਔ ਔਨਾਂ ਦੇ ਕੋਲੋਂ, ਨਾਲੇ ਅਗਰ ਨਈ ਵੀ ਬਣਵਾਣਾ, ਤੇ ਤੁਸੀਂ ਔਨਾਂ ਨੂੰ ਦੇ ਸਕਦੇ ਔ, ਬਲਕਿ ਔਹ ਤਾਨੂੰ ਪੈਸੇ ਦੇਣਗੇ ਅਗਰ ਕਿ ਹਾਂਜੀ, ਔਹ ਤਾਨੂੰ ਪੈਸੇ ਦੇਣਗੇ, ਅਗਰ ਤੁਸੀਂ ਕੁਛ ਪਲਾਸਟਿਕ ਦਾ ਸਮਾਨ ਦੇ ਔਹਨਾਂ ਨੂੰ ਯਾ ਪੈਕੇਚ ਈ ਵਗੈਰਾ ਦੇ ਰਏ ਔ ਤੇ।
ਹਾਂ, ਏਹ ਤੇ ਬੋਹੋਤ ਵਦੀਆ ਹੈਗਾ ਐ, ਚਲੋ ਫਿਰ ਮੈਂ ਤੁਆਡੇ ਕੋਲ ਆਵਾਂਗੀ, ਤੇ ਮੈਂ ਸਬ ਚੀਜ਼ਾਂ ਲਵਾਂਗੀ। ਤੁਆਡੇ ਕੋਲ ਆ ਕੇ, ਏਹ ਤੇ ਤੁਸੀਂ ਬੋਹੋਤ ਅੱਛਾ ਦੱਸੇਆ ਹੈਗਾ ਏ।
ਹਾਂਜੀ, ਚਲੋ ਜੀ ਆਏਓ ਜ਼ਰੂਰ, ਜੀ ਆਇਆ ਨੂੰ, ਹਾਂਜੀ। ਚਲੋ ਜੀ, ਚਲੋ ਜੀ ਸਤਿ ਸ਼੍ਰੀ ਕਾਲ, ਸਤਿ ਸ਼੍ਰੀ ਕਾਲ।